ਹੈਲੋ-ਹੈਲੋ-ਹੈਲੋ ਜੀ ਆਵਾਜ਼ ਆ ਰਹੀ ਹੈ ਹੈਲੋ ਹੈਲੋ-ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ ਹੈਲੋ ਹੈਲੋ-ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਹਾਂਜੀ ਹੁਣ ਆਈ ਹੈ। ਆਵਾਜ਼ ਕੀ ਨੈਟਵਰਕ ਇਸ਼ੂਜ ਹੋ ਰਹੇ ਸੀਗੇ ਅਵਾਜ਼ ਹੀ ਨਹੀਂ ਆ ਰਹੀ ਸੀ ਬਿਲਕੁਲ ਵੀ ਹਾਂਜੀ ਹੋਰ ਕੀ ਹਾਲ ਚਾਲ ਹੈ। ਤੁਹਾਡੇ ਹਾਂ ਹਾਂਜੀ। ਹੋਰ ਕੀ ਕਰਦੇ ਪਓ
ਬਸ ਰੋਟੀ ਪਾਣੀ ਤਿਆਰ ਕਰਦੇ ਪਏ ਹਾਂ।
ਅੱਛਾ ਜੀ।
ਹਾਂਜੀ, ਹਾਂਜੀ। ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਪਏ ਹੋ।
ਬਸ ਕੁਛ ਨੀ ਅਸੀਂ ਵੀ ਬੈਠੇ। ਅਸੀਂ ਵੀ ਬੈਠੇ ਹਾਂ ਔਰ ਬੱਚਿਆਂ ਦੀਆਂ ਛੁੱਟੀਆਂ ਦੀਆਂ। ਸਿਰ ਖਾਂਦੇ ਪਏ ਨੇ ਸਾਡਾ ਕਦੇ ਕੁਛ ਕਰ ਦੋ, ਕਦੇ ਕੁਛ ਕਰ ਦੋ। ਹਾਂਜੀ।
ਹਾਂਜੀ। ਅੱਛਾ। ਹੋਰ ਸਭ ਵਧੀਆ ਜੀ ਹੋਰ ਘੁੰਮਣ ਸਾਡੇ ਬੱਚੇ ਬਸ ਖੇਲਦੇ ਪਿਆ।
ਅੱਛਾ ਠੀਕ ਹੈ। ਕਿੱਥੇ ਇਸ ਵਾਰ ਕਿੱਥੇ ਜਾਣਾ ਤੁਸੀਂ ਘੁੰਮਣ ਨਾ
ਅਸੀਂ ਦੇਖੋ ਨੈਣੀਤਾਲ ਸੋਚਦੇ ਪਏ ਹਾਂ ਘੁੰਮਣ ਦੀ
ਅੱਛਾ ਠੀਕ ਹੈ ਠੀਕ। ਕਿ ਵਧੀਆ ਹੈ। ਇਹ ਨੈਨੀਤਾਲ ਵੀ ਬਹੁਤ ਅੱਛਾ ਮੌਸਮ ਜਾਂਦਾ ਇਸ ਟਾਈਮ 'ਤੇ ਮੌਸਮ ਹੁੰਦਾ ਤੇ ਵਧੀਆ ਸਗੋਂ ਹਾਂਜੀ ਹਾਂ। ਹਾਂ। ਹੋਰ ਹੋਰ। ਤੇ ਨੈਨੀਤਾਲ ਵੈਸੇ ਕੀ ਕੀ ਵੇਖਨ ਨਾਲੈ।
ਸਾਲ ਤੇ ਉੱਥੇ ਤੇ ਕਈ ਤਾਲ ਇਹ ਤਾਲ ਚੀਜ਼ਾਂ ਵੇਖਣ ਵਾਲੀਆਂ ਐ।
ਅੱਛਾ।
ਮੰਮੀ ਵੱਡੇ ਨੂੰ ਫੋ ਫੋਨ ਕਰੋ ਉਹ ਕ ਕਰਦੀ ਹੈ। ਹਾਂਜੀ।
ਹਾਂਜੀ। ਮੈਂ ਕੈਨੀਪਈ ਹਾਂ। ਕਿ ਤੁਸੀਂ ਕਿੱਥੇ ਅਹ ਉੱਥੇ ਜੂ ਵਗੈਰਾ ਵੀ ਹੈ। ਨੈਨੀ ਤਾਲ
ਹਾਂਜੀ ਹਾਂਜੀ ਹੈਗਾ ਜੋ ਹੈਗਾ ਜੇ ਹਾਂਜੀ।
ਹਨਾ ਹਾਂ, ਮੈਂ ਨਾ ਸੁਨਿਆ ਅਸੀਂ ਗਏ ਨੀ ਆ। ਹਾਂਜੀ, ਅਸੀਂ ਗਏ ਨੀ ਆ ਅਸੀਂ ਵੀ ਸੋਚਦੇ ਪਏ ਆ ਚਲੋ ਨੈਨੀਤਾਲ ਰਹਿ ਗਏ, ਨੈਨੀਤਾਲ ਵੀ ਘੁੰਮ ਲਈਏ ਅਸੀ ਤੇ ਜ਼ੂ ਵਗੈਰਾ ਵੀ ਏ ਕਾਫੀ ਸੁਨਆ ਦਾ ਉੱਥੇ ਹਾਂਜੀ ਹਾਂਜੀ ਹਿਲ ਸਟੇਸ਼ਨ ਤੇ ਅੱਛਾ ਬਨਿਆ। ਹਾਂਜੀ, ਹੋਰ। ਹੋਰ ਸੁਨਾਉ, ਹੋਰ ਕਿੱਥੇ ਜਾਓਗੇ। ਹੋਰ ਇਸ ਵਾਰ ਹੋਰ ਬਸ ਨੈਨੀ ਤਾਲ ਦਾ ਹੀ ਬਨਾਇਐ ਟੂਰ।
ਹਾਂਜੀ ਹਾਂਜੀ ਨੈਨੀਤਾਲ ਦੇ ਬਾਅਦ ਵੇਖੋ ਫੇਰ ਬੱਚਿਆਂ ਨੂੰ ਨਾਨੀ ਘਰ ਲੈਂ ਜਾਗੇ।
ਅੱਛਾ।
ਹਾਂਜੀ, ਜਦ ਤੱਕ ਛੁੱਟੀਆਂ ਬੱਚਿਆਂ ਦੀ ਹੈਗੀਐ ਘੁੰਮਨਾ ਹੀ ਘੁੰਮਨਾ ਏ।
ਐ ਤੇ ਹੈ ਹੀ ਹੈ ਫੇਰ ਉ ਏਹੀ ਸਾਲ ਚ ਇੱਕ ਛੁੱਟੀਆਂ ਹੁੰਦੀਐ ਕਿ ਬੱਚੇ ਘੁੰਮ ਲਨ ਇੰਜੋਏ ਕਰ ਲਨ ਤੇ ਫੇਰ ਸਾਡਾ ਵੀ ਦਿਲ ਕਰਦਾ ਚਲੋ ਇਹੀ ਛੁੱ ਛੁੱਟੀਆਂ ਮਿਲਦੀਐ ਤੇ ਅਸੀਂ ਵੀ ਕਿਤੇ ਘੁੰਮ ਈ ਆਈਏ।
ਉਹ ਤੇ ਹੈ ਏ, ਬੱਚਿਆਂ ਨਾਲ ਆਈ ਏ ਬਸ ਛੁੱਟੀਆਂ ਦਾ ਦਿਨ
ਹਾਂ ਹੁਣ ਵੀ ਅਸੀਂ ਬੱਚਿਆਂ ਨੂੰ ਲੈ ਕੇ ਨਾਨੀ ਘਰ ਹੀ ਆਏ ਦੇ ਆ ਉਹਨਾਂ ਦੀ ਕਿ ਚਲੋ ਘੁੰਮਾ ਲਿਆਈਏ ਹਾਂ ਅਸੀਂ ਇੱਥੇ ਹੀ ਆਏ ਦੇ ਆ। ਹਾਂ। ਅਤੇ ਫਿਰ ਮੈਂ ਆ ਕਿਹਾ, ਚਲੋ ਐਹੀ ਮੌਕਾ ਹੁੰਦਾ ਘੁੰਮਣ ਦਾ ਹੋਰ ਕਿਹੜੇ ਮੌਕੇ ਐ।
ਹੂੰ ਹੂੰ, ਉਹ ਤੇ ਹੈ ਈ ਐ।
ਘੁੰਮ ਈ ਆਈਏ ਬੱਚਿਆਂ ਨੂੰ ਵੀ ਘੁੰਮਾਈ ਆਈਏ, ਬੱਚਿਆਂ ਨੂੰ ਵੀ ਹੁੰਦਾ ਨਾ ਨਾਨੀ ਘਰ ਜਾਣਾ
ਹਾਂਜੀ ਹਾਂਜੀ, ਬੱਚੇ ਬਸ ਨਾਨੀ, ਨਾਨੀ, ਨਾਨੀ। ਨਾਨੀ ਰੱਟਾ ਲਾ ਲੈਂਦੇ ਆ, ਨਾਨੀ ਘਰ ਚਲੋ ਚਲੋ, ਨਾਨੀ ਘਰ ਚਲੋ। ਉਹਨਾਂ ਨੇ ਹੋਰ ਕਿਧਰੇ ਨਿ ਜਾਨ ਦਾ ਨਾਂ ਲੈਣਾ
ਨਾ-ਨਾ ਉਹਨਾਂ ਨੂੰ ਕੁਛ ਨੀ ਪਤਾ ਨਾ ਹਿਲ ਸਟੇਸ਼ਨ ਦਾ ਨਾ ਕੁਝ ਉਹ ਤਾਂ ਲੈ ਜਾਗੇ ਹਾਂ ਹਾਂਜੀ
ਨਾਲ ਹੈ ਨਾਨਕਾ ਉਸ ਤੋਂ ਬਾਅਦ ਕਿੱਥੇ
ਹਾਂ
ਨਾਨੀਆਂ ਹੀ ਹੁੰਦੀਆਂ ਜਿਹੜੀਆਂ ਪੁੱਛਦੀਆਂ ਰਹਿੰਦੀਆਂ ਆ ਜਾਓ ਆ ਜਾਓ ਬੱਚਿਆਂ ਨੂੰ ਲੈਓ ਉਹੀ ਤੇ ਉਹੀ ਤੇ ਨਾਨੀਆਂ ਨੂੰ ਹੀ ਹਾਂ
ਇੱਕ ਵਾਰੀ ਵੱਡੇ ਹੋ ਗਏ ਨਾ ਬੱਚੇ ਫੇਿਰ ਉਹ ਵੀ ਸ਼ੌਕ ਨਹੀਂ ਰਹਿੰਦਾੱ ਬਚ
ਹਾਂਜੀ-ਹਾਂਜੀ ਉਹ ਤੇ ਹੈ ਈਏ ਫੇਿਰ ਬੱਚੇ ਏ
ਫੇਰ ਬੱਚ ਬੱਚੇ ਆਪਣੇ ਚ ਮਸਤ ਹੋ ਜਾਂਦੇ ਨੇ ਫੇਰ ਬੱਚੇ ਕਹਿੰਦੇ ਨੇ ਚਲੋ ਛੱਡੋ ਪਰ ਕੀ ਗਾਣਾ ਇਹ ਬਚਪਨਾ ਹੀ ਹੈ ਇਹ ਬਚਪਨ ਚ ਹੀ ਹੈ ਚਲੋ ਫਿਰ ਅਸੀਂ ਵੀ ਸੋਚਦੇ ਚਲੋ ਲੈ ਜਾਈਏ ਬੱਚਿਆਂ ਨੂੰ ਹਾਂਜੀ ਹਾਂਜੀ ਹੋਰ ਸੁਣਾਓ ਹੋਰ ਮੈਂ ਪੁੱਛਣਾ ਸੀ ਕਿ ਤੁਸੀਂ ਕਿੱਟੀ ਪਾਾਲੋਗੇ ਜਿੱਦਾਂ ਕਮੇਟੀਆਂ ਹੁੰਦੀਆਂ ਤੇ ਮੈਂ ਸੋ ਇਸ ਵਾਰ ਹਾਂ ਫਸਟ ਟਾਈਮ ਸੋਚ ਰਹੀ ਹਾਂ ਕਿ ਚਲੋ ਮੈਂ ਨਾ ਕਮੇਟੀਆਂ ਪਾਉਣੀਆਂ ਸ਼ੁਰੂ ਕਰ ਦੇਵਾਂ ਤੇ ਮੈਂ ਸੋਚਦੀ ਵੀ ਸੀ ਕਿ ਚਲੋ ਤੁਹਾਡੇ ਕੋਲ ਪੁੱਛਦੀ ਹਾਂ ਅਗਰ ਤੁਸੀਂ ਕਮੇਟੀ-ਕਮੇਟੀ ਪਾਣੀ ਏ ਤੇ ਪਾ ਸਕਦੇ ਹੋ ਦੋ ਤਿੰਨ ਕਿਉਂਕਿ ਹਾਂ ਮੇਰੇ ਕੋਲ ਮੈਂ ਹਾਂਜੀ ਮੇਰੇ ਕੋਲ ਮੈਂਬਰ ਤੇ ਹੋ ਗਏ ਨੇ ਇਕੱਠੇ ਤੇ ਦੋ ਮੈਂਬਰਾਂ ਦੀ ਕਮੀ ਹੋ ਰਹੀ ਸੀਗੀ ਅਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਹੀ ਗੱਲ ਕਰ ਲਾਂ
ਹਾਂਜੀ-ਹਾਂਜੀ ਨਹੀਂ ਕੋਈ ਨਹੀਂ ਚੰਗਾ ਕੀਤਾ ਤੁਸੀਂ ਪੁੱਛ ਲਿਆ ਕੋਈ ਨੀ ਅਸੀਂ ਪਾਾਲਾਂਗੇ ਕੋਈ ਨੀ ਮੈਂ ਵੀ ਸੋਚ ਹੀ ਰਹੀ ਸੀ ਕੋਈ ਲੱਭਦੀ ਪਈ ਮੈਂ ਕਿਹਾ ਕੋਈ ਵਧੀਆ ਜਾ ਤੇ ਮੈਂ ਕਮੇਟੀ ਪਾ ਲਾ ਫਿਰ ਘਰ ਤੇ ਸਾਰੇ ਪੈਸੇ ਖ਼ਤਮ ਹੋ ਜਾਂਦੇ ਆ
ਇਹ ਤੇ ਹੈ ਹੀ-ਇਹ ਤੇ ਹੈ ਹੀ ਪੈਸੇ ਜੋੜ ਲਏ ਇਏਦਾਂ ਜੁੜ ਜਾਂਦੇ ਨੇ ਤੇ ਫੇਰ ਕੋਈ ਨਾ ਕੋਈ ਚੀਜ਼ ਬੰਦਾ ਲੈਣ ਦਾ ਆਪਣੀ ਚੀਜ਼ਾਂ ਕੋਈ ਵੱਡੀਆਂ ਚੀਜ਼ਾਂ ਬਣਾ ਲੈਂਦਾ ਤੇ ਇਸੇ ਕਰਕੇ ਕਈ ਪਾਾਂਂਦੇ ਨੇ ਮੈਂ ਵੀ ਇਸੇ ਕਰਕੇ ਕਈ ਚੀਜ਼ਾਂ ਜ ਬਣਾ ਲਈਆਂ ਇਕੱਠੇ-ਇਕੱਠੇ ਕਰ ਕਰਕੇ ਪੈਸੇ ਤੇ ਫਿਰ ਹਾਂਜੀ ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਹਾਂਜੀ ਮੈਂ ਤਾਂ ਹੀ ਮੈਂ ਕਿਹਾ ਚਲੋ ਤੁਹਾਡੇ ਕੋਲ ਪੁੱਛਣੀ ਆ ਕੀ ਮੇਰੇ ਕੋਲ ਤੁਸੀਂ ਪਾ ਸਕਦੇ ਹੋ ਤੇ ਪਾ ਲਣਾ ਤੇ ਇੱਕ-ਇੱਕ ਕਮੇਟੀ ਦੋ ਹਜ਼ਾਰ ਦੀ ਇੱਕ ਪੰਜ ਹਜ਼ਾਰ ਦੀ ਜਿਹੜੀ ਪਾਣੀ ਹੋਏਗੀ ਤੁਸੀਂ ਮੈਨੂੰ ਦੱਸ ਦੇ ਨਾ
ਹਾਂਜੀ-ਹਾਂਜੀ ਕੋਈ ਨੀ ਹਾਂਜੀ ਜਾ ਵੱਡੀ ਤੇ ਨਹੀਂੀ ਛੋਟੀ ਕੋਈ
ਹਾਂ ਨਹੀਂ ਕੋਈ ਗੱਲ ਨਹੀਂੀ ਛੋਟੀ-ਛੋਟੀ ਵੇਖ ਲੈਣਾ ਤਾਂ ਹੀ ਮੈਂ ਓਨੀ ਹੀ ਪਾਈ ਹੈ ਦੋ ਹਜ਼ਾਰ ਦੀ ਪੰਜ ਹਜ਼ਾਰ ਵੀ ਕੋਈ-ਕੋਈ ਪਾਉਂਦਾ
ਹਾਂਜੀ-ਹਾਂਜੀ ਉਹ ਤੇ ਹੈ ਹੀ ਐ
ਹਾਂ ਚਲੋ ਹੋਰ ਸੁਣਾਓ ਤੁਸੀਂ ਬਸ ਕੁਛ ਨਹੀਂ ਹੋਰ ਤੁਹਾਡੇ ਹਸਬੈਂਡ ਕੀ ਕਰਦੇ ਇਹ ਨੇ
ਮੇਰੇ ਹਸਬੈਂਡ ਕੰਮ ਇਲੈਕਟ੍ਰੋਨਿਕ ਦਾ ਕੰਮ ਕਰਦੇ ਆ ਬਿਜਲੀ ਦਾ ਹਾਂਜੀ-ਹਾਂਜੀ
ਠੀਕ ਹੈਏ ਹੋਰ ਕੀ-ਕੀ ਕਰ ਲੈਂਦੇ ਨੇ ਏਸੀ ਵਗੈਰਾ ਵੀ ਕਰ ਲੈਂਦੇ ਨੇ
ਹਾਂਜੀ-ਹਾਂਜੀ ਇਹ ਸਭ ਕੁਛ ਹੀ ਆ ਤਰ ਕਰ ਲੈਂਦੇ ਆ
ਚਲੋ ਠੀਕ ਫੇਰ ਤੁਸੀਂ ਮੈਨੂੰ ਉਹਨਾਂ ਦਾ ਕੋਂਟੈਕਟ ਨੰਬਰ ਦੇਣਾ ਅਸੀਂ ਵੀ ਕੁਛ ਕਰਾਉਣਾ ਹੈਏਗਾ ਤੇ ਬੁਲਾ ਲਾਂਗੇ ਉਹਨਾਂ ਨੂੰ ਅਸੀਂ ਬੁਲਾ ਲਾਂਗੇ ਹਨਾ ਦੇਖੋ ਜਾਣ ਪਹਿਚਾਣ ਦਾ ਪਤਾ ਹੋਏ ਨਾ ਬੰਦਾ ਸਹੀ ਰਹਿੰਦਾ ਦਾ
ਉਹ ਤੇ ਹੈ ਹੀ ਆ ਜੀ
ਹਾਂਜੀ
ਕੋਈ ਨੀ ਮੈਂ ਤੁਹਾਨੂੰ ਜਰੂਰ ਦੇਵਾਂਗੀ ਉਹਨਾਂ ਦਾ ਨੰਬਰ
ਹਾਂਜੀ ਹਾਂਜੀ ਗਰਮੀਆਂ ਚ ਤੇ ਜਿੱਦਾਂ ਸਰਵਿਸ ਵਗੈਰਾ ਕਰਵਾਣੀ ਹੁੰਦੀ ਹੁੰਦੀ ਐ ਤੇ ਬੰਦਾ ਸੋਚਦਾ ਚਲੋ ਆਪਣੇ ਬੰਦਿਆਂ ਨੂੰ ਹੀ ਕਹਿ ਦੇ
ਐ ਆਪਣੇ ਆਪਣਿਆਂ ਦਾ ਵਿਸ਼ਵਾਸ ਵੀ ਹੁੰਦਾ ਕਿ ਬੰਦਾ ਸਹੀ ਕੰਮ ਕਰੂਗਾ ਉਹੀ ਤੇ ਗੈਰ ਤਾਂ ਹੁੰਦਾ ਵੀ ਕੀ ਪਤਾ ਕਰਕੇ ਗਏ ਆ ਕਿ ਨਹੀਂ ਵੀ ਕਰਕੇ ਗਏ ਉਹ ਅਸੀਂ ਕਹਿ ਦਿੰਦੇ ਆ ਹਾਂਜੀ
ਹਾਂਜੀ ਹਾਂਜੀ ਇਹ ਤੇ ਹੈ ਹੀ ਉਹ ਇਹ ਤੇ ਬੜਾ ਵਧੀਆ ਹੋਇਆ ਤੁਸੀਂ ਮੈਨੂੰ ਦੱਸਤਾ ਗੱਲਾਂ ਗੱਲਾਂ ਚ ਪਤਾ ਲੱਗ ਗਿਆ ਐ
ਹਾਂਜੀ ਹਾਂਜੀ
ਹੋਰ ਹਾਂ ਹੋਰ ਸੁਣਾਓ ਤੁਹਾਡੇ ਘਰ ਮੰਮੀ ਸਾਸੂ ਮਾਂ ਠੀਕ ਹੈ ਹੈਲੋ ਤੁਹਾਡੇ ਘਰ ਸਭ ਠੀਕ ਹੈ ਸਾਸੂ ਮਾਂ ਠੀਕ ਹੈ ਠੀਕ ਹੈ ਹੋਰ ਤੁਹਾਡੀ ਜੁਆਇੰਟ ਫੈਮਿਲੀ ਹੈ ਕਿ ਤੁਸੀਂ ਅਲੱਗ ਅਲੱਗ ਰਹਿੰਦੇ ਹੋ
ਪਹਿਲਾਂ ਤੇ ਜੁਆਇੰਟ ਫੈਮਲੀ ਸੀ ਹੁਣ ਅਸੀਂ ਅਲੱਗ ਅਲੱਗ ਹੋ ਗਏ ਹਾਂ
ਅੱਛਾ ਜੀ ਠੀਕ ਹੈ
ਜੁਇੰਟ ਵੀ ਨੀ ਕਹਿ
ਹਾਂ ਨਹੀਂ ਮਤਲਬ ਸੈਪਰੇਟ ਹੋ ਗਏ ਹਾਂ ਸੈਪਰੇਟ ਹੋ ਗਏ ਬਸ ਚਲੋ ਵੱਡੇ ਹੋ ਜਾਂਦੇ ਆ ਬੱਚੇ ਫੇਰ ਥੋੜ੍ਹਾ ਹੋ ਹੀ ਜਾਂਦਾ ਹੈ ਐਟੋਮੈਟਿਕ ਕਿ ਬੰਦਾ ਆਪਣੇ ਆਪ ਹੀ ਹੋ ਜਾਂਦੇ ਸਹੀ ਹੈ ਸਗੋਂ ਆਰਾਮ ਨਾਲ ਪਿਆਰ ਨਾਲ ਹੋ ਜੇ ਨਾ ਉਹੀ ਠੀਕ ਰਹਿੰਦਾ ਹਨਾ ਫਿਰ ਇੱਦਾਂ ਪਿਆਰ ਵੀ ਰਹਿੰਦਾ ਆਪਸ 'ਚ ਚਲੋ ਵਧੀਆ ਸਗੋਂ ਹਾਂ ਨਹੀਂ ਬਹੁਤ ਵਧੀਆ ਠੀਕ ਹੈ ਵਧੀਆ ਲੱਗਿਆ ਹਾਂਜੀ ਚਲੋ ਹੋਰ ਹੋਰ ਤੁਹਾਨੂੰ ਫਿਰ ਆਉਣਾ ਤੁਸੀਂ ਚੱਕਰ ਲਾਉਣਾ ਮੇਰੇ ਕੋਲੋਂ। ਤੇ
ਹਾਂਜੀ ਹਜੀ ਹਾਂਜੀ ਹਾਂਜੀ।
ਹਾਂਜੀ। ਹਾਂਜੀ ਹੋਰ?
ਹੂੰ।
ਹਾਂ ਹੋਰ ਸੁਣਾਓ। ਤੁਹਾਡੀ ਸੱਸੂ ਮਾਂ ਕੀ ਕਰਦੇ ਐ?
ਸਿਲਾਈ ਦਾ ਈ ਕੰਮ ਕਰਦੇ ਆ।
ਚਲੋ ਵਧੀਆ ਐ।
ਪਾਣੀ ਨਿੰਬੂ ਪਾਣੀ ਪੀਲਾ ਜਾ ਕੋਲਡ ਡਿੰਕ ਦਵਾਂ। ਹਾਂ ਉਹ ਤੇ ਹੈ ਈ ਐ।
ਹਾਂ ਮੈਂ ਕਹਿ ਰਹੀ ਆ ਕਿ ਹੋਰ ਤੁਹਾਡੀ ਸਾਸੂ ਮਾਂ ਕੀ ਬਣਾ ਲੈਂਦੇ ਨੇ ਸਿਲਾਈ ਵਿੱਚ ਕੀ
ਸਿਲਾਈ ਵਿੱਚ ਹੋਰ ਸਿਲਾਈ ਤੇ ਬਸ ਖਾਲੀ ਸਲਵਾਰਾਂ ਈ ਸਿੰਦੇ ਆ। ਹਾਂਜੀ ਉਹ ਹਾਂਜ ਜੀ ਹੁਣ ਬਸ ਥੋੜਾ ਬਹੁਤ ਈ ਕਰ ਲੈਂਦੇ ਆ। ਯੋਗਾ ਥੋੜਾ ਬਹੁਤ ਕਰ ਲੈਂਦੇ। ਕਹਿੰਦੇ ਕਿਸੇ ਕੋਲ ਹਾਂਜੀ-ਹਾਂਜੀ ਕਿਸੇ ਕੋਲ ਕਹਿੰਦੇ ਬਹਿਣਾ ਨਹੀਂ ਫਿਰ ਫਿਰ ਤੁਹਾਨੂੰ ਪ ਤਾ ਈ ਏ ਕੱਠੇ ਬਵੋ ਤੇ ਫੇਰ ਦੋ ਤਿੰਨ ਗੱਲ ਫਫਿਰ ਨਿਕਲ ਜਾਂ ਜਨਾਨੀਆਂ
ਨਿਕਲ ਜਾਂਦੇ ਨਹੀਂ ਬਹੁਤ ਸਹੀ ਐ ਹਾਂ ਨਹੀਂ ਇਹ ਤੇ ਹੈ ਹੀ ਹੈ ਬਹੁਤ ਸਹੀ ਐ। ਸਗੋਂ ਇਥੇ ਆਪਣਾ ਹੱਥ ਕੰਮ ਚ ਬਿਜੀ ਰਹਿੰ ਕਦਾ ਫਿਰ?
ਹਾਂਜੀ। ਹਾਂਜੀ ਓਹੀ ਐ ਨਾ।
ਹਾਂ ਸਹੀ ਐ ਸਭ। ਹੋਰ ਇਹ ਕਰਨਾ ਚਾਹੀਦਾ ਥੋੜਾ ਬਹੁਤ ਨਾ ਅਪਣਾ ਆਪਣੇ ਲਈ ਵੀ ਬੰਦਾ ਬ ਦੇਖੋ ਅੱਜਕਲ ਮਹਿੰਗਾਈ ਬੜੀ ਹੋ ਗਈ ਏ ਥੋੜ੍ਹਾ ਆਪਣਾ ਈ ਨਹੀਂ ਨਿਕਲ ਜਾਂਦਾ ਖਰਚਾ।
ਹਾਂਜੀ-ਹਾਂਜੀ ਓ ਤਾਂ ਹੈ ਈ ਐ ਆਪਣਾ ਈ ਨਿ ਕਲ ਜਾਂਦਾ ਏਨਾ ਈ ਐ ਪਰ ਓਹੀ ਨਾ ਬੰਦਾ ਫੇਰ ਐਂਜ ਕਿਸੇ ਕੋਲ ਨਾ ਆ ਓ ਨੀ ਰਹਿੰਦਾ ਕਿ ਕੋਈ ਦੇਗਾ ਫੇਰ ਅਸੀਂ ਕੰਮ ਕਰਾਂਗੇ ਕੁੱਛ ਬੰਦੇ ਕੋਲ ਹੁੰਦੇ ਪੈਸੇ ਆਪਣੇ ਕੱਢ ਕੇ ਵਰਤ ਲੈਂਦਾ ਐ
ਬਿਲਕੁੱਲ ਚਲੋ ਠੀਕ ਐ ਦੀ ਮੈਂ ਫਿਰ ਤੁਹਾਨੂੰ ਕਰਾਂਗੀ ਫੋਨ
ਹਾਂਜੀ-ਹਾਂਜੀ ਕੋਈ ਨੀ ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ-ਹਾਂਜੀ ਠੀਕ ਏ